ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ। ਹੋਰ ਠੀਕ ਹੋ ਹਾਂਜੀ-ਹਾਂਜੀ, ਮੈਂ ਵੀ ਵਧੀਆ ਫਸ ਕਲਾਸ। ਤੁਸੀਂ ਸੁਣਾਓ ਹੋਰ? ਬਸ, ਬਸ ਹੁਣ ਸ਼ਾਮ ਹੋ ਗਈ ਏ ਚਾਹ-ਚੂ ਬਣਾਉਣ ਲੱਗੇ। ਚਾਹ ਪੀਣ ਲੱਗਿਆ ਅੱਜ ਹੋਰ ਹੋਰ ਕੀ। ਹੁਣੇ ਥੋੜੀ ਦੇਰ ਹੋਈ ਮਾਰਕੀਟ ਤੋਂ ਆਏ ਆ, ਸ਼ੋਪਿੰਗ-ਸ਼ੋਪਿੰਗ ਕਰਕੇ। ਹੈਲੋ, ਹਾਂਜੀ-ਹਾਂਜੀ ਮੈਂ ਕਿਹਾ ਸ਼ੋਪਿੰਗ ਕਰਕੇ ਕੇ ਆਏ ਆ। ਹਾਂਜੀ-ਹਾਂਜੀ ਆ ਰਹੀ ਆ ਰਹੀ। ਮੈਂ ਕਿਹਾ ਸ਼ੋਪਿੰਗ ਕਰਕੇ ਆਏ ਆ ਅੱਜ ਮਾਰਕੀਟ ਤੋਂ।
ਅੱਛਾ ਜੀ ਕੀ ਲੈ ਕੇ ਆਏ ਓ ਫਿਰ?
ਹੈਲੋ।
ਮੈਂ ਕਿਹਾ ਕੀ ਲੈਗ ਕੇ ਆਇ ਓ?
ਲੋ ਹਾਂ ਅੱਜ ਬਸ ਬੱਚਿਆਂ ਦੇ ਲੈ ਕੇ ਆਏ ਆ ਕੱਪੜੇ। ਅ
ਅੱਛਾ ਅੱਛਾ, ਅੱਛਾ-ਅੱਛਾ ਠੀਕ ਹੈ, ਠੀਕ ਹੈ।
ਹੁਣ ਵਾਪਸੀ ਹੋ ਗਈ ਨਾ ਹੁਣ ਹਜੇ ਤੇ ਹੈ, ਦੋ ਟਵੰਟੀ ਨਾਈਨ ਤੋਂ ਬਾਅਦ ਹੈ।
ਤੋਂ ਬਾਅਦ ਠੀਕ ਹ ਹਾਂ ਤੁਹਾਡੀ ਬੇਟੀ ਦਾ ਬੱਡੇ ਸੀ ਨਾ
ਹਾਂਜੀ ਹਾਂਜੀ ਘਰ ਕਰਕੇ ਜਾਣਾ ਹੁਣ ਲਿਆ ਕਦੇ ਤਿੰਨ ਕੱਪੜੇ ਕਹਿੰਦੀ ਮੇਰੇ ਬਰਡੇ ਗਿਫਟ ਪਹਿਲਾਂ ਇਹੀ ਮੇਰੇ ਬਰਡੇ ਗਿਫਟ ਨੇ ਮਮੀ ਜੀ ਨੇ ਦਿੱਤੇ ਨੇ ਮੈਂ ਕਹਾ ਐ ਹੀ ਦਿੱਤੇ।
ਵਧੀਆ ਗੱਲ ਹੈ ਕੱਢ ਤੇ ਬਹੁਤ ਵਧੀਆ ਗੱਲ
ਹਜੇ ਤਾਂ ਮਿਲਣਗੇ। ਹੋਰ ਹਜੇ ਤੇ ਚਲੋ ਹੋਰ ਸੁਣਾਓ ਤੁਸੀਂ ਕੀ ਕਰਦੇ? ਹੈਲੋ।
ਤੁਸੀਂ।
ਹਾਂਜੀ।
ਮੈਂ ਕਿਹਾ ਜ਼ਿਆਦਾਤਰ ਔਨਲਾਈਨ ਸ਼ੋਪਿੰਗ ਕਰਦੇਓ, ਔਫਲਾਈਨ ਕਰਦੇਓ?
ਨਹੀਂ-ਨਹੀਂ, ਔਫਲਾਈਨ ਹੀ ਕਰੀ ਦੀ ਹੈ। ਕੱਪੜੇ-ਕੁੱਪੜੇ ਦੀ ਤਾਂ ਔਫਲਾਈਨ ਹੀ ਕਰਨੇ ਆ ਅਸੀਂ ਸ਼ੋਪਿੰਗ। ਹਹ ਔਨਲਾਈਨ ਤੁਹਾਨੂੰ ਪਤਾ ਆਉਂਦੇ ਨੀ ਅੱਛਾ, ਵਧੀਆ-ਵਧੀਆ ਨੀ ਆਉਂਦੇ ਫਿਰ ਕਈ ਵਾਰੀ। ਉਹਨਾਂ ਦਾ ਕੱਪੜਾ ਹੀ ਨੀ ਖਰਾ ਹੁੰਦਾ।
ਹਾਂ ਸਹੀ ਗੱਲ ਹੈ। ਵੈਸੇ ਪਤਾ ਕੀ ਹੈ ਇੱਕ ਵੈਸੇ ਬੈਨੀਫਿਟ ਤੇ ਹੈ ਹੀ ਇਹਨਾਂ ਦੇ ਪਰ ਸਾਈਡ ਇਫੈਕਟ ਵੀ ਹੈਗੇ ਇਹਨਾਂ ਦੇ ਇੱਕ ਦੋ ਵਾਰੀ ਜਿਵੇਂ ਚੀਜ਼ਾਂ ਵਾ ਹਾਂਜੀ-ਹਾਂਜੀ ਹਾਂਜੀ।
ਹਮ, ਮੈਂ ਦੂਸਰੇ ਪ੍ਰੋਡਕਟ ਮੰਗਵਾਉਂਣੀ ਆ। ਕੋਸਮੈਟਿਕ ਜਿਦਾ ਹੁੰਦੇ ਕਰੀਮ ਵਗੈਰਾ ਇਹ ਵਾਲੇ।
ਅੱਛਾ ਠੀਕ ਹੈ।
ਤੇ ਆਨਲਾਈਨ ਮੰਗਵਾ ਲੈਦੇ ਆ ਗਰੰਟੀ ਨਹੀਂ ਹੈ ਉਹਨਾਂ ਦੀ ਨਾ ਅਸੀਂ ਕਦੇ ਨਾਇਕਾ ਤੋਂ ਵੀ ਮੰਗਵਾ ਲ ਚ ਆ
ਠੀਕ ਹੈ।
ਹਾਂਜੀ ਹਾਂਜੀ ਅੱਛਾ ਇੱਕ ਦੋ ਹੈਗੇ ਨੇ
ਮੈਂ ਵੀ ਜਿਆਦਾਤਰ ਕੱਪੜਾ ਤੇ ਕਦੇ ਮੰਗਾਇਆ ਨਹੀਂ ਖੈਰ ਇੱਕ ਵਾਰੀ ਮੰਗਾਇਆ ਸੀ ਤੇ ਪਸੰਦ ਨਹੀਂ ਆਇਆ। ਤੇ ਮੈਂ ਜਿਆਦਾ ਵਿਸ਼ਵਾਸ ਵੀ ਨਹੀਂ ਆਉਂਦਾ ਫਿਰ ਨਹੀਂ ਮੈਂ ਮੰਗਾਇਆ।
ਆਨਲਾਈਨ ਤੂੰ ਕੱਪੜਾ ਪਤਾ ਲੱਗਦਾ। ਵੀ ਕਿੱਦਾਂ ਦਾ ਹੈ ਵੀ ਉਹ ਹੱਥ ਲਗਾਏ ਪਤਾ ਹੀ ਲੱਗਦਾ ਕੋਟਨ ਦਾ
ਲੇਕਿਨ ਹੈ ਇੱਕ ਨਾ ਅਜੀਓ ਹੈਗੀਓ ਐਪ ਹੈਗੀ। ਉੱਥੇ ਕੱਪੜਾ ਵਧੀਆ ਮਿਲਦਾ। ਉਥੇ ਤੇ ਬੰਦਾ ਲੈ ਵੀ ਸਕਦਾ ਉਹਦੇ ਕੋਈ ਦਿੱਕਤ ਨਹੀਂ ਉਹ ਤੇ ਬੰਦਾ ਜਿਹੜਾ ਕੱਪੜਾ ਤਾਂਦੇ ਨੇ ਤੁਹਾਨੂੰ ਜਿਹੜਾ ਤੁਸੀਂ ਪਾਓਗੇ ਵਿੱਚ ਵੀ ਹਾਂ ਚਾਹੀਦਾ ਤੇ ਐਜ ਇਟ ਕੱਪੜਾ ਤੁਹਾਨੂੰ ਉਹੀ ਮਿਲੇਗਾ।
ਅੱਛਾ ਅੱਛਾ।
ਹਾਂ ਅਜੀਓ ਉਹ ਐਪ ਤੇ ਨਾ ਮੇਰੀ ਸਿਸਟਰ ਉਹਦੇ ਤੋਂ ਮੰਗਾਦੀ ਹੁਣ ਉਹਨੇ ਬੈਲ ਬੋਟਮ ਮੰਗਾਏ ਸੀ ਤੋ ਉਹਦੇ ਚ ਸੀ ਅਹ ਮਟੀਰੀਅਲ ਪਜਾਮੇ ਵਾਲੇ ਮਟੀਰੀਅਲ ਅੱਛੇ ਸੀ ਚੈਕਿੰਗ ਟਾਈਪ ਮੈਂ ਕਿਹਾ ਬੜੇ ਸੋਹਣੇ ਲਗ ਨਾ ਹਾਂ ਕੈਂਦੀ ਆਨਲਾਈਨ ਮੰਗਾਏ ਸੀ ਮੈਂ ਕਿਹਾ ਮੈਂ ਤੇ ਆਨਲਾਈਨ ਚੀਜ਼ ਮੰਗਾ ਰਹੀ ਮੈਂ ਤੇ ਚੱਜ ਦੀ ਮਿਲਦੀ ਨਹੀਂ ਕੱਪੜੇ। ਕਹਿੰਦੀ ਨਹੀਂ ਹ ਨਾ ਅਜੀਓ ਐਪ ਤੋਂ ਮੰਗਾਓ ਉਹਦੇ ਤੋਂ ਕਹਿੰਦੀ।
ਅਸੀਂ ਜੀਓ ਵਗੈਰਾ ਤੋਂ ਨਹੀਂ ਨਾ ਮੰਗਵਾਇਆ ਸੀਗਾ। ਉਦੇ ਹਲਕੇ ਫੁਲਕਿਆਂ ਤੋਂ ਮੰਗਵਾ ਲੈਂਦੇ ਆ ਹਨਾ ਉਹਨਾਂ ਦੀ ਕੋਈ ਗਰੰਟੀ ਨਹੀਂ ਹੁੰਦੀ।
ਕਲਿਪ ਕਾਰਡ ਤੋਂ ਮੰਗਾਏ ਸੀ ਮੈਂ।
ਹਾਂਜੀ ਹਾਂਜੀ ਮੈਂ ਮੈਂ ਵੀ ਮੰਗਵਾਇਆ ਸੀ। ਮੇਰਾ ਵੀ ਨਹੀਂ ਆਇਆ ਸੀ ਉਹਦੇ ਵਿੱਚ। ਹਰਾ ਹਾਂਜੀ ਹਾਂਜੀ ਮੈਂ ਕਿਹਾ ਉਦੋਂ ਸਾਡੇ ਘਰ ਵਿਆਹ ਸੀ ਮੈਂ। ਕ ਚਲ ਲਹਿੰਗਾ ਮੰਗਵਾ ਲੈਂਦੀ ਹਾਂ ਉੱਥੇ ਦਿਖਾਇਆ ਹੋਇਆ ਉਹਨਾਂ ਨੇ ਬੜਾ। ਸੋਹਣਾ ਸੀ ਲਹਿੰਗਾ ਤੇ ਮੈਂ ਕਿਹਾ ਚੱਲ ਮੰਗਵਾਉਦੀ ਹਾਂ ਪਰ ਜਦੋਂ ਆਪ। ਆਇਆ ਤੇ ਉਹਨਾ ਨੇ ਹੋਰ ਹੀ ਕੁਛ ਭੇਜ ਦਿੱਤਾ ਔਰ ਉਹਦਾ ਕੱਪੜਾ ਵੀ ਬਿਲਕੁਲ ਗੰਦਾ। ਸਿੰਥੈਟਿਕ ਕੱਪੜਾ ਸੀਗਾ ਹਾਂ।
ਬਸ ਇਹੀ ਹੁੰਦਾ ਨਾ ਕਿ ਔਨਲਾਈਨ ਦੇ ਉੱਤੇ ਅਸੀਂ ਟਰਸਟ ਨਹੀਂ ਕਰ ਸਕਦੇ।
ਹੀ ਕਰ ਸਕਦੇ ਬਿਲਕੁਲ ਵੀ ਨੀ ਔਫਲਾਈਨ ਹੀ ਅੱਛੀ ਲੱਗਦੀ ਹੈ ਹਮ।
ਓਫਲਾਈਨ ਬੰਦਾ ਆਦਾ ਨਾ ਕਿ ਸਾਹਮਣੇ ਚੀਜ਼ ਪਈ ਅਸੀਂ ਦੇਖ ਕੇ। ਸਾਨੂੰ ਅਸੀਂ ਸੌ ਵਾਰੀ ਸੋਚਾਂਗੇ ਲੈਣੀ ਹੈ ਨਹੀਂ ਲੈਣੀ ਮਟੀਰੀਅਲ ਦੇਖ ਕੇ।
ਉਧਰ ਮੇਰਾ ਕਿਸੇ ਨਾਲ ਗੱਲ ਹੋਈ ਸੀ ਉਹ ਵੀ ਮੈਨੂੰ। ਕਹਿੰਦੇ ਆਨਲਾਈਨ ਆਪਾਂ ਸ਼ੋਪਿੰਗ ਮੇਰੇ ਫਰੈਂਡ ਨੇ ਸ਼ੋਪਿੰਗ ਕੀਤੀ। ਉਹਨੇ ਚਾਰ ਸ਼ਰਟਾਂ ਮੰਗਵਾਈਆਂ ਸੀਗੀਆਂ। ਆਨਲਾਈਨ ਤੇ ਕਹਿੰਦੇ ਸ਼ਰਟਾਂ। ਤਾਂ ਕਿ ਆਨੀਆਂ ਸੀ ਉਹਨਾਂ ਨੇ ਪੜ੍ਹਦੇ ਭੇਜ ਦਿੱਤੇ ਉਹਦੀ ਜਗ੍ਹਾ ਤੇ।
ਹੋ
ਹਾਂ ਸ਼ਰਟਾਂ ਦੀ ਜਗ੍ਹਾ ਤੇ ਕਹਿੰਦੇ ਪੜਦੇ ਭੇਜ ਦਿੱਤੇ ਫਿਰ ਕਿ ਉਹਨਾਂ ਨੇ ਮੇਰੇ ਖਿਆਲ ਪਤਾ ਚੱਲ ਹਾਂ।
ਜਿਵੇਂ ਅੱਡਰੈੱਸ ਜਿਵੇਂ ਭੇਜਦੇ ਨਾ ਐਡਰ ਕਈ ਵਾਰ ਚੇਂਜ ਹੋ ਜਾਂਦਾ ਤੇ ਉਹ ਫਿਰ ਇੱਕ। ਦੇ ਤੇ ਉਹ ਚੀਜ਼ ਪਹੁੰਚ ਜਾਂਦੀ ਹ ਉਹਦੇ ਤੇ ਦੂਸਰੀ ਚੀਜ਼ ਪਹੁੰਚ ਜਾਂਦੀ ਹ
ਹੁਣ ਜ਼ਿਆਦਾ ਹਾਂਜੀ ਏਦਾਂ ਹੀ ਹੁੰਦਾ ਬਹੁਤ ਜ਼ਿਆਦਾ।
ਤਾਂ ਦੇ ਨਾ ਬੰਦਾ ਇਸ ਚੀਜ਼ ਤੇ ਕਨਫਿਊਜ ਹੋ ਜਾਂਦਾ ਫੇਿਰ। ਕਹਿੰਦਾ ਬੰਦਾ ਆਪ ਹੀ ਬਾਜ਼ਾਰ ਦੋ ਮਿੰਟ ਚੱਕਰ ਮਾਰ ਕੇ।
ਹੋਰ ਕਿਆ ਹਾਂਜੀ ਹਾਂਜੀ ਹਾਂ।
ਔਨਲਾਈਨ ਦਾ ਤੇ ਬੈਨੀਫਿਟ ਉਹਨੂੰ ਹੈ ਜਿਹੜਾ ਬੰਦਾ ਨੌਕ।
ਨੌਕਰੀ ਪਰ ਹਾਂਜੀ ਹਾਂ ਜੇ ਟਾਈਮ ਨੀ ਹੈ ਹਾਂ। ਉਹ ਤੇ ਹੈ ਉਹ ਤੇ ਹਾਂਜੀ ਚਲੋ ਹੋਰ ਹਮ ਹਮ ਹਮ ਹ। ਹਾਂਜੀ ਚਲੋ ਹੋਰ ਸੁਣਾਓ ਤੁਸੀਂ ਅੱਜ ਅੱਜ ਨਹੀ ਗਏ ਕਿਤੇ ਘੁੰਮਣ ਫਿਰਨ।
ਨਾ ਅੱਜ ਤੇ ਸਾਰਾ ਦਿਨ ਘਰ ਹੀ ਨ। ਨਿਕਲ ਗਿਆ ਮੇਰਾ ਬਸ ਥੋੜਾ ਕੰਮ ਸੀ ਕਾਰ ਉਹ ਪਰਸੋਂ ਕੱਲ ਮੇਰੇ ਹਸਬੈਂ। ਵੰਡਾਰ ਨਾ ਲੈਣ ਤੇ ਬਸ ਕਾਰ ਹੀਈ ਰੈਣ ਥੋੜ੍ਹੀ ਪੈਕਿੰਗ ਪੂਕਿੰਗ ਕਰਕੇ ਰੱਖੀ ਹੈ ਰਹਿਣਗੇ ਵੈਸੇ ਤੇ ਉਹ ਰਾਤ। ਕੱਲ ਰਾਤ ਰਹਿਣਗੇ ਜੇ ਪਰਸੋਂ ਰਹੇ ਤੇ ਕੀ ਨਾਮ ਦੇਖ। ਰਖਾਂਗੇ ਤੇ ਕਹਿ ਰਹੇ ਸੀ। ਤੇ ਮੈਨੂੰ ਬਾਜ਼ਾਰ ਲੈ ਕੇ ਚੱਲੀ ਜਿਹੜਾ ਤੁਹਾਡਾ ਇੱਥੇ ਫੇਮਸ ਬਾਜ਼ਾਰ ਹੈ ਮੈਂ ਕਿਹਾ ਕੋਈ। ਤੁਸੀਂ ਸਵੇਰੇ ਜਲਦੀ ਨਿਕਲ ਜਾਣਾ ਨਾ ਫੇਰ ਅਸੀਂ ਚਲਾਂਗੇ। ਹਾਂ ਕਹਿੰਦੇ ਸੀ ਮੈਂ ਕੁਈ ਸਮਾਨ ਲੈਣਾ। ਤੇ ਮੈਨੂੰ ਲੈ ਉਧਰ ਲੈ ਚੱਲੀ ਮੈਂ ਕਿਹਾ ਕੋਈ ਨੀ ਮੈਂ ਲੈ ਜਾਵਾਂਗੀ ਤੁਸੀਂ। ਟਾਈਮ ਸਿਰ ਆ ਜਾਣਾ ਫਿਰ ਸਵੇਰੇ ਜਲਦੀ ਨਿਕਲੋਗੇ ਤਾਂ ਹੀ ਹੋਏਗਾ।
ਹਾਂਜੀ ਹਾਂਜੀ ਉਹ ਤੇ ਹੈ ਹੀ ਆ ਹਾਂ। ਚਲੋ ਹੋਰ ਅੱਜ ਕੀ
ਸਹੀ ਟਾਈਮ ਤੇ।
ਅੱਛਾ, ਹੋਰ, ਅੱਜ ਕੀ ਬਣਾਇਆ ਤੁਸੀਂ ਲੰਚ ਵਿੱਚ?
ਅੱਜ ਲੰਚ'ਚ ਅਸੀਂ ਉਹ ਨਾ ਉਹ ਬਣਾਏ ਸੀ, ਕਿ ਨਾਮ ਏ, ਪਨੀਰ ਦੇ ਪਰੌਂਠੇ। ਕੁਛ ਸਮਝ ਨਹੀਂ ਆ ਰਿਹਾ ਸੀ।
ਹਾਂਜੀ-ਹਾਂਜੀ, ਹਾਂ, ਅਸੀਂ ਵੀ ਅੱਜ ਤ ਕਿਸੇ ਨੇ ਦੁਪਹਿਰ ਦੀ ਖਾਇਆ ਹੀ ਨਹੀਂ ਖਾਣਾ, ਹੁਣ ਸਭ ਕਹਿੰਦੇ ਪੈਟੀਆਂ ਖਾਣੀਆਂ, ਪੈਟੀਆਂ ਲੈਕੇ ਆਇ ਵਿਚਾਰੇ।
ਅੱਛਾ ਪੈਟੀਸ ਲੈਕੇ ਆਏ, ਠੀਕ ਹੈ? ਉਹੀ ਨਾ, ਬੰਦਾ ਇਹੀ ਕਨਫਿਊਜ ਹੋ ਜਾਂਦਾ। ਕਿਧਰੇ ਆਕੇ ਕੀ ਚੀਜ਼ ਬਣਾਈ, ਫ ਦੋ ਬੰਦੇ ਅਸੀਂ, ਮੈਂ ਔਰ ਮੇਰੀ ਮੰਮੀ ਆ। ਘਰ, ਮਨ ਵੀ ਨੀ ਕਰਦਾ ਫੇਰ ਕੋਈ ਚੀਜ਼ ਬਣਾਣ ਦਾ। ਏ ਕੋਈ ਓਹ ਕੈ, ਓ ਕੰਮ ਤੇ ਹੁੰਦਾ, ਓ ਰਾਤ, ਸ਼ਾਮ ਮੀ ਆੰਦੈ ਹਾਂ ਓਹ ਸਿੱਧਾ ਸਵੇਰੇ ਨਿਕਲਦੈ ਸ਼ਾਮੀ ਘੱਰ ਆੰਦੈ।
ਹਾਂ, ਹੁਣ ਤੁਹਾਡੇ ਭਾਬੀ ਵੀ ਗਏਦੇ ਨੇ, ਰੌਣਕ ਚੱਲ ਮਨਰਾ--ਓ ਤੁਹਾਡਾ ਮੁੰਡ ਛੋਟਾ ਹੈਗਾ ਤੇ ਰੌਣਕ ਲੱਗੀ ਦੀ, ਨੀ ਤੇ ਭਤੀਜੀ ਗਈਦੀ ਏ।
ਓਹ ਤਾਂਈ, ਹਾਂ-ਹਾਂ ਬਸ, ਤੇ ਹੁਣ ਐਹ ਆਪ ਬੋਰ ਹੋ ਜਾਂਦੈ ਨਾ ਫਿਰ। ਤੇ ਫੇਰ ਐ, ਔਦੇ ਨਾਲ ਜਾਂਦੈ ਕਿ ਨਾਮੇ, ਅਹ ਭਰਾ ਨਾਲ ਸ਼ਾਮੀ ਆੰਦੈ ਓਹਦੇ ਨਾਲ ਫਿਰ ਘੁੰਮਂ ਆੰਦੈ, ਥੋੜ੍ਹੀ ਦੇਰ ਚੱਕਰ ਮਾਰ ਆੰਦੈ, ਹਾਂ। ਕੀ ਕਹਿੰਦੇ ਨੇ ਬੰਦ ਐਹ ਅਪੇ ਘਾਰ ਬੈਠਾ-ਬੈਠਾ ਬੋਰ ਹੋਏ, ਫੇਰ ਮੈਂ ਐਨੂੰ ਲੈਵੀ ਜਾਂਦੀ ਆਂ, ਕਦੀ ਕਿੱਤੇ ਲੈ ਜਾਂਣੀ ਆਂ, ਕਦੀ ਕਿੱਤੇ ਲੈ ਜਾਣ ਨੇ, ਹਾਂ।
ਕੱਲੇ ਬੱਚੇ ਤੇ ਬੋਰ ਹੀ ਹੁੰਦੇ ਨੇ, ਹੂੰ, ਹਾਂ। ਸਾਡੀ ਵੀ ਅੱਜ ਬੋਰ ਹੁੰਦੀ ਪਈ ਏ। ਉਹਦੇ ਵੀ ਹਾਨ ਦੇ ਚਲੇ ਜਿਵੇਂ, ਚਾਚਾ ਜੀ ਦੀਆਂ ਕੁੜੀਆਂ ਚਲੀਆਂ ਗਈਆਂ ਨਾ ਵਾਪਿਸ। ਹਾਂ, ਇਹ ਵੀ ਬੋਰ ਹੋ ਰਹੀ ਹੈ, ਅੱਜ। ਉੱਠੇ ਤੇ ਅੱਜ ਲੇਟ ਹੀ ਆ, ਹੁਣ ਤੇ ਉੱਠੇ ਥੋੜ੍ਹੀ ਦੇਰ ਹੀ ਹੋਈ ਆ, ਉੱਠੇ ਘੰਟਾ ਹੋਇਆ ਹਜੇ।
ਅੱਛਾ-ਅੱਛਾ, ਠੀਕ ਏ, ਠੀਕ ਏ, ਠੀਕ ਏ, ਠੀਕ ਏ। ਲੈ ਦਰ ਹਾਂ, ਸ਼ੀਡਊਲ ਚੇਂਜ ਹੋ ਜਾਂਦਾ ਨਾ, ਰਾਤੀ ਬੰਦਾ ਸਵੇਰੇ ਛੇ ਵਜੇ ਸੋਏ ਚਾਰ ਵਜੇ ਸੋਏ, ਤੇ ਉੱਠਣਾ ਕਿੱਥੇ ਇੱਕ-ਦੋ ਵਜੇ ਉੱਠਣਾ ਫਿਰ।
ਹੋਰ ਕੀ, ਹੂੰ, ਚਲੋ।
ਵੀ ਆਪ ਕੀ ਕਹਿੰਦੇ ਨੇ ਇੱਥੇ ਸਾਰਾ, ਸ਼ੀਡਿਊਲ ਚੇਂਜ ਹੋਇਆ ਪਿਆ।
ਹਾਂਜੀ-ਹਾਂਜੀ, ਹੋ ਜਾਂਦਾ, ਬਿਲਕੁਲ, ਹਾਂ।
ਕੁਛ ਫੋਨਾਂ ਕਰਕੇ ਵੀ ਨਾ ਫੋਨ, ਘਰ ਤੇ ਫਿਰ ਮੁੜ ਜਾਂਦੇ ਨੇ, ਇੱਥੇ ਤਾਂ ਮੁੜਦੇ ਹੀ ਨਹੀਂ। ਪਤਾ ਵੀ, ਕੋਈ ਡਾਂਟਣ ਵਾਲਾ ਹੈ ਨਹੀਂ।
ਹਾਂ, ਹੁਣ ਬੱਚਿਆਂ ਨੂੰ ਏ ਵੀ ਨੀ ਪਤਾ, ਫੋਨ ਦਾ ਕੀ ਬੈਨੀਫਿਟ ਐ, ਜਾਣੀ ਕਿ ਸਾਡੀਆਂ ਅੱਖਾਂ ਖ਼ਰਾਬ ਹੋਣ ਗੀਆਂ। ਹਨਾ, ਹਾਂ, ਨਹੀਂ ਹੋ ਰੀਆਂ, ਫੇਰ ਕੁਛ, ਹਾਂ ਕੁਛ ਓਹ ਐਜੂਕੇਸ਼ਨ ਦਾ ਵੀ ਨੀ ਦੇਖਦੇ, ਕਿ ਅਸੀਂ ਕੁਛ ਓਹਦਾ ਦੇਖ ਲੀਏ। ਕੁਛ ਐਵੇਂ ਰੀਲਾਂ ਦੇਖਣਾ, ਪੜ੍ਹਾਈ-ਪੜੂਈ ਦਾ ਕੁਛ ਦੇਖਣਾ ਈ ਨਹੀ, ਰੀਲਾਂ ਹੀ ਦੇਖਦੇ ਜਾਣਗੇ ਦੂਸਰੀਆਂ।
ਬਸ-ਬਸ।
ਕੋਈ ਸਮਝ ਆਲੀ ਗੱਲ ਹੈ ਨੀ, ਆਵੇ, ਚਾਹੇ ਨਾ ਆਏ, ਸਮਝ ਆਏ। ਹਾਂ, ਹੋਰ ਕੀ ਬੱਚਿਆਂ ਨੂੰ ਸਮਝ ਨੀ ਨਾ ਹੈਗੀ, ਹਾਂ। ਓਮਵਰ ਤਾਂ ਏਨਾਂ ਨੇ ਕਰਨਾ ਨੀ, ਜਿੰਨਾ ਮਰਜ਼ੀ ਪੁੱਛਲੋੋ। ਡਾਊਨਲੋਡ ਵੀ ਕਰ ਲੈਣਗੇ, ਅਸੀਂ ਐ ਵਾਲੇ ਕਰਨੇ ਆਂ।
ਹਰ ਚੀਜ਼, ਹਰ ਚੀਜ਼ ਹਾਂ, ਅ ਹੁਣ ਮੇਰਾ ਮੁੰਡਾ ਓਹਨੂੰ ਸਵੀਗੀ ਚਲਾਣਾ ਆ ਗਿਐ, ਮੰਮਾ ਐ ਔਡਰ ਕਰਤਾ ਚਲੋ, ਮੈਂ ਕਿਹ ਵੀ ਦਿੱਤਾ।
ਹਾਂ, ਹੋਰ?
ਓਹਦੇ'ਚ ਐਡਰਸ ਜਿਵੇਂ ਭਰਿਆ ਪਿਆ ਨਾ, ਪਹਿਲੇ ਈ ਔਲਰੇਡੀ ਪ ਫਿਲ ਹੋੰਦੈ। ਤੇ ਕੀ ਕਹਿੰਦੇ ਬਸ ਓਹਨੁੰ ਓ ਸ਼ਨ ਓਹ ਕਰੇਗਾ, ਕਲਿਕ ਕਰੇਗਾ, ਓਕੇ ਕਰੇਗਾ, ਮੈਨੇ ਯੇ ਚੀਜ਼ ਔਰਡਰ ਕਰਲੀ ਐ ਪੈਸੇ ਦੇ ਦੇਨਾ। ਵੀ ਆਇਗਾ? ਆ, ਪਤਾ ਵੀ ਨੀ ਹੁੰਦਾ।
ਤੀਨੁੰ ਪਤੈ ਨਾ ਔਨਲਾਈਨ ਵੀ ਹੋ ਜਾਂਦੇ ਨੇ, ਪੇਮੈਂਟ। ਤੇ ਕੈਸ਼ ਵੀ ਹੋਜੇਗੀ ਬੱਚੇ, ਬਸ ਆਨਾ ਘਰ, ਹਾਂ।
ਪੰਜ ਮਿੰਟ ਬਸ। ਪੈਸੇ ਨਹੀ ਹੈ ਹਾਥ ਮੇਂ, ਪੇਟੀਐਮ ਤੋਂ ਹੈ ਨਾ ਆਪਕੇ ਪਾਸ ਉਸਮੇ ਕਰਦੋ। ਤੁਹਾਡੇ ਕੋਲ ਪੇਟੀਐਮ ਹੈਗਾ ਨਾ ਪੇਟੀਮ ਚੋਂ ਕਰ
ਇਸ ਕਰਕੇ ਅਸੀਂ ਰੱਖਿਆਂ ਈ ਨੀ ਪੇਟੀਐਮ।
ਪਰ ਕੀ ਕਰੀਏ ਹੁਣ ਮੈਨੂੰ ਕਿਧਰੇ ਵੀ ਜਾਣਾ ਪੈਂਦਾ ਸਾਨੂੰ। ਹਾਂ ਹਾਂ ਹਾਂ ਪਤਾ ਕੀ ਏ ਕੈਸ਼ ਹੋਏ ਬੰਦ ਕਈ ਵਾਰ ਕੈਸ਼ ਕਈ ਕਈ ਨਾ ਐਕਸਪਟ ਵੀ ਨੀ ਕਰਦੇ ਹੁਣ ਜਿਵੇਂ ਅਸੀਂ ਕਿਸੀ ਸ਼ੋਪ ਤੇ ਜਾ ਰਏ ਆ ਕਈ ਅਕਸੈਪਟ ਵੀ ਨੀ ਕਰਦੇ ਨਹੀਂ ਜੀ ਤੁਸੀਂ ਔਨਲਾਈਨ ਕਰਦੋ ਜੀ ਤੇ ਕਈ ਜੇੜੇ ਹੁੰਦੇ ਨੇ ਉਹ ਔਨਲਾਈਨ ਨਹੀਂ ਲੈਂਦੇ
ਨਹੀਂ ਲੈਂਦੇ ਹਾਂਜੀ ਹਾਂ ਨਹੀਂ ਵੈਸੇ ਤਾਂ ਦੋਨੋ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਦੋਨੋਂ ਹੀ
ਟੈਕਨੋਲੋਜੀ ਇੰਨੀ ਜ਼ਿਆਦਾ ਆ ਗਈ ਆ ਹੁਣ ਤੇ ਉਹੀ ਹੁਣ ਫਿਰ ਹਾਂ ਤੇ ਦੋਨੋ ਚੀਜ਼ਾਂ ਰੱਖਣੀ ਰੱਖਦੀ ਔਨਲਾਈਨ ਵੀ ਰੱਖਣੀ ਪੈਂਦੇ ਨੇ ਤੇ ਔਫਲਾਈਨ ਵੀ ਰੱਖਣੇ ਪੈਂਦੇ ਨੇ
ਜਿਆਦਾ ਤੱਕ ਤਾਂ ਵੈਸੇ ਅੱਜ ਕੱਲ ਔਨਲਾਈਨ ਹੀ ਕਰ ਰਹੇ ਨੇ
ਔਨਲਾਈਨ ਹੁਣ ਤੁਸੀਂ ਇਹ ਰਿਕਸ਼ਾ ਵਾਲੇ ਕੋਲ ਚੱਲ ਜਾਓ ਉਹ ਰਿਕਸ਼ੇ ਵਾਲੇ ਵੀ ਕਹਿਣਗੇ ਕੈਸ਼ ਨਹੀਂ ਹੈ ਖੁੱਲੇ ਨਹੀਂ ਹੈ ਕੋਈ ਬਾਤ ਨਹੀਂ ਔਨਲਾਈਨ ਕਰ ਦਿਉ ਜੀ
ਹਾਂਜੀ ਹਾਂਜੀ
ਆਹ ਕੋਈ ਬੰਦਾ ਕਹਿ ਦਿੰਦਾ ਨਾ ਵੀ ਸਾਡੇ ਕੋਲ ਖੁੱਲੇ ਨੀ ਹੈ ਪੈਸੇ
ਹੂ,,,
ਤੇ ਉਹ ਕੈੰਦੇ ਚਲੋ ਕੋਈ ਬਾਤ ਨੀ ਜੀ। ਤੁਸੀਂ ਔਨਲਾਈਨ ਕਰ ਦੋ ਆਂ।
ਹੋਰ ਸੁਣਾਓ ਠੀਕ ਸਭ?
ਬਸ ਹਾਂਜੀ ਹਾਂਜੀ, ਸਭ ਵਧੀਆ ਜੀ ਸਭ ਵਧੀਆ ਜੀ। ਹਾਂਜੀ ਹਾਂਜੀ, ਹੁਣ ਤੇ ਬਿਲਕੁਲ ਸਹੀ ਹੈਗੇ। ਹੁਣ ਘਰ ਜਾਣਾ ਦਾਦੀ ਘਰ ਉੰਝ।
ਹਾਂ, ਉਹ ਤਾਂ ਠੀਕ ਏ ਹੋਰ ਠੀਕ ਹੀ ਜਾਣਾ
ਹਾਂ, ਚਲੋ ਠੀਕ ਏ ਫਿਰ ਮੈਂ ਬਾਅਦ ਚ ਕਰਦੀ ਆਂ ਹੈ। ਠੀਕ ਹੈ ਜੀ ਓ ਠੀਕ ਠੀਕ ਸਤਿ ਸ੍ਰੀ ਅਕਾਲ।